ਹੈਲੋ!
ਹਾਂਜੀ, ਸਸ਼੍ਰੀ ਕਾਲ ਜੀ।
ਹਾਂਜੀ ਸਸ਼੍ਰੀ ਕਾਲ ਜੀ, ਕੀ ਹਾਲ? ਐ ਰਿੰਗ ਕੁ ਵਿੱਚ ਜਾ ਰੀ ਇੱਕ ਮਿੰਟ ਜਰ੍ਹਾਂ। ਹੈਲੋ!
ਹੈਲੋ!
ਹਾਂਜੀ-ਹਾਂਜੀ, ਆ ਰੀ- ਆ ਰੀ।
ਹਾਂ, ਹੋਰ ਕਿਦਾਂ, ਠੀਕ ਓ?
ਹਾਂਜੀ ਬਸ ਠੀਕ- ਠਾਕ, ਤੁਸੀਂ ਸੁਣਾਓ ਕਿਵੇਂ?
ਵਧੀਆ-ਵਧੀਆ, ਖਾ ਲਿਆ ਰੋਟੀ ਪਾਣੀ?
ਹਾਂਜੀ, ਹੋ ਗਿਆ ਡਿਨਰ, ਬੱਚੇ ਠੀਕ?
ਹਾਂ ਠੀਕ ਆ ਬੱਚੇ ਵੀ। ਬਸ ਹੁਨੇ ਫ੍ਰੀ ਹੋਈ ਸੀ ਹਾਂਜੀ, ਹੂੰ ਬੱਚਿਆਂ ਦੀ ਫਰਮਾਇਸ਼। ਹਾਂ ਖਾ ਲਿਤਾ ਡਿਨਰ ਕਰ ਲਿਆ ਸਭ ਨੇ
ਅੱਛਾ-ਅੱਛਾ, ਕੀ ਬਨਾਇਆ ਅੱਜ
ਅੱਜ ਅਸੀ ਬਨਾਇਆ ਸੀ ਇਡਲੀ ਸਾਂਬਰ।
ਅੱਛਾ-ਅੱਛਾ
ਹਾਂ ਬਸ ਕਹਿ ਰਹੇ ਸੀ ਬੱਚੇ ਕੁਛ ਅਲੱਗ ਜਾ ਬਨਾਓ। ਹ ਫਿਰ ਅਸੀਂ ਬਨਾਇਆ ਹਾਂ-ਹਾਂ ਇਡਲੀ ਸਾਂਬਰ ਬਨਾ ਲਿਆ ਸੀ ਸਾਂਚਾ ਪਿਆ ਹੋਇਆ ਸੀਗਾ ਇਡਲੀ ਦਾ
ਅੱਛਾ-ਅੱਛਾ ਕਿਵੇਂ ਬਨਾੰਦੇ ਤੁਹੀ
ਇਡਲੀ ਤਾਂ ਅਸੀਂ ਜਿਵੇਂ ਸੂਜੀ ਲੈ ਕੇ ਵਿੱਚ ਦਹੀਂ ਜਿਵੇਂ ਲੱਸੀ ਬਨਾ ਕੇ ਉਹਨੂੰ ਮਿਲਾ ਕੇ ਰੱਖ ਦਿਨੇ ਆ ਥੋੜੀ ਦੇਰ ਤੱਕ ਅੱਧਾ ਪੌਣਾ ਘੰਟਾ ਰੱਖ ਲਈਦਾ ਢੱਕ ਕੇ। ਹਾਂ ਦਹੀਂ ਵਿੱਚ ਸੂਜੀ ਪਾ ਕੇ।
ਅੱਛਾ
ਲੱਸੀ ਬਨਾ ਕੇ ਨਾ ਉਹਦੀ ਅੱਛਾ ਜਦੋਂ ਗਾੜਾ ਜਿਹਾ ਹੋ ਜੇ ਪੇਸਟ ਜਿਆਦਾ ਪਤਲਾ ਨੀ ਕਰੀਦਾ ਤੇ ਹਲਕਾ ਜਿਹਾ ਨਮਕ ਪਾਕੇ ਜਿਆਦਾ ਨੀ, ਬਸ ਫਿਰ ਰੱਖ ਦਿੰਨੇ ਆੰ ਜਦੋਂ ਬਨਾਨੀ ਹੋਏਗੀ ਫਿਰ ਮਸ਼ੀਨ ਔ ਪਾ ਲੈਂਨੇ ਆ
ਅੱਛਾ
ਟਾਈਮ ਹਾਂ ਸਾਂਚਿਆਂ ਚ ਘਿਓ ਲਗਾ ਕੇ ਹਲਕਾ-ਹਲਕਾ ਰਿਫਾਈਨ ਲਗਾ ਕੇ ਫੇਰ ਉਹ ਉਹਨੂੰ ਸਾਂਚੇ ਵਿੱਚ ਪਾ ਕੇ, ਫੇਰ ਉਹ ਕਰ ਲੈਂਨੇ ਆ ਢੱਕ ਦਿੰਨੇ ਆ।
ਅ ਅੱਛਾ
ਤੇ ਪਹਿਲਾਂ ਸਾਂਬਰ ਬਨਾ ਲੇਆ ਸੀਂ ਸ਼ਾਮੀ, ਦੱਸੋ ਤਾਂ ਸਬਜ਼ੀਆਂ ਵਗੈਰਾ ਜੋ ਮਰਜ਼ੀ ਪਾਲੋ ਅਪਨੀ ਮਰਜ਼ੀ ਹੁੰਦੀ ਆ ਤਾਂ ਸਬਜ਼ੀ ਆ ਕੱਟ ਕੇ ਬਸ ਦਾਲ ਵਿੱਚ ਪਾ ਕੇ ਉਬਾਲ ਲੈਂਨੀ ਆ ਪਹਿਲਾਂ ਫਿਰ ਤੜਕਾ ਲਾਈਦਾ। ਰਾਈ ਦਾ ਲਗਾ ਲੈਂਨੇ ਆ ਨਾ ਇਮਲੀ ਪਾ ਲੈਂਨੇ ਆ ਹਾਂ ਟੇਸਟੀ ਲੱਗਦੀ ਆ ਸਾਂਬਰ ਇਡਲੀ ਹਮ ਖਾ ਵੀ ਲੈਂਦੇ ਆ ਬੱਚੇ ਹਾਂ ਬਾਜ਼ਾਰੋ ਤਾਂ ਅੱਜ ਕੱਲ ਬੁਰੇ ਹਾਲ ਐ
ਸਾਫ ਸੁਥਰਾ ਬੰਦਾ ਅਪਨਾ ਅੱਖੀਂ ਬਨਾਇਆ ਹੋਇਆ ਨਾ ਉਹ ਤੇ ਦਿਲ ਵੀ ਕਰਦਾ। ਓਨੂ ਬਾਹਰ ਬਾਜ਼ਾਰ ਚ ਪਤਾ ਨੀ ਕੀ-ਕੀ ਹੁੰਦਾ ਕੀ ਨਹੀਂ ਠੀਕ
ਬਸ ਖਾ ਲੈ ਬੱਚਾ ਸਾਰੇ ਖਾ ਲੈਂਦੇ ਨਾਲੇ ਸਭ ਨੂੰ ਪਸੰਦ ਆ ਘਰ 'ਚ ਹਮ ਫਾਇਦਾ ਤਾਂ ਕਿਸੇ ਨਾ ਕਿਸੇ ਤੋਂ ਹੁੰਦਾ ਈ ਹੈ ਫਿਰ ਕੋਈ ਤੈਨੂੰ ਪਸੰਦ ਨਹੀਂ ਆ ਚੀਜ਼। ਹਾਂ, ਹਾਂ, ਹਾਂ ਹਲਕੀਆਂ ਹੁੰਦੀਆਂ ਨੇ
ਹਮ ਹਾਂ ਹਮ ਸਹੀ ਗੱਲ
ਹਾ
ਹੋਰ ਤੁਸੀ ਕੀ ਬਨਾਇਆ ਅੱਜ
ਬਸ ਅਸੀਂ ਤਾਂ ਇਹ ਹੀ ਏ ਸ਼ਾਮੀ ਥੋੜਾ ਜਿਹਾ ਫਰਾਇਜ ਬੱਚਿਆਂ ਨੂੰ ਬਨਾ ਤੇ ਉਹ ਸ਼ਾਮ ਦੇ ਟਾਈਮ ਮੰਗਦੇ ਨੇ ਕੁਛ ਫਰਾਈਜ ਇਵੇਂ ਹੀ ਬਸ ਥੋੜ੍ਹਾ ਜਿਹਾ ਇਹ ਕਰਕੇ ਨਾ ਆਲੂਆਂ ਦੇ ਹਾਂ ਹਾਂ ਆਲੂ ਦੇ ਕੱਟ ਕੇ ਨਾ ਲੰਬੇ-ਲੰਬੇ ਕੱਟ ਲਉ ਉਹਨਾਂ ਨੂੰ ਹਾਂ ਫੇਰ ਥੋੜ੍ਹਾ ਜਿਹਾ ਉਹ ਮੈਦਾ ਵਗੈਰਾ ਵਿੱਚ ਕਰਕੇ ਨਾ ਉਹਨੂੰ, ਹਲਕਾ ਜਿਹਾ ਮੈਰੀਨੇਟ ਕਰਕੇ ਰੱਖ ਦਿਉ। ਤੇ, ਹਾਂ ਥੋੜ੍ਹੀ ਕੀ ਦੇਰ ਰੱਖ ਦੋ ਓਹਦੇ 'ਚ ਮਸਾਲਾ ਮਸੂਲਾ ਜੇ ਸਭ ਕੁਛ ਕਰਕੇ ਫਿਰ ਬਾਦ 'ਚ ਉਹਨਾਂ ਨੂੰ ਫਰਾਈ ਕਰੋ ਨਾ, ਪਹਿਲੇ ਬੋਇਲ, ਬੋਇਲ ਵੀ ਕਰ ਲਈਦੇ ਥੋੜ੍ਹਾ ਇਹਨਾਂ ਨੂੰ ਹਲਕਾ ਜਿਹਾ ਨਾ ਬੋਇਲ ਕਰ ਲਉ, ਹਾਂ ਕੱਟ ਕੇ ਬੋਇਲ ਕਰ ਕੇ, ਫਿਰ ਥੋੜ੍ਹਾ ਉਹ ਲਗਾ ਕੇ ਨਾ ਮੈਦਾ ਵਗੈਰਾ ਜੇ ਲਗਾ ਕੇ ਅਤੇ ਮੈਰੀਨੇਟ ਕਰਕੇ ਮਸਾਲਾ ਵਗੈਰਾ ਜੋ ਵੀ ਪਾ ਲਓ, ਜੈਸਾ ਵੀ
ਠੀਕ ਹੈ
ਕੋਲ ਰੱਖ ਕੇ ਥੋੜ੍ਹੀ ਦੇਰ, ਫਿਰ ਉਹ ਫਰਾਈ ਕਰੋ ਹਾਂ ਥੋੜ੍ਹੀ ਦੇਰ ਰੱਖ ਦਿਉ ਅੱਛਾ ਉਹ ਹੋ ਜਾਂਦਾ ਨਾ ਫਿਰ, ਵਧੀਆ ਬਣ ਜਾਂਦੇ ਬਾਦ 'ਚ ਤੇ ਫਿਰ ਕੀ ਕਹਿੰਦੇ ਨੇ, ਉਹ ਫਰਾਈ ਕਰ ਲਉ
ਹਾਂ ਹਾਂ
ਬਸ ਬੱਚੇ ਫਿਰ ਉਹ ਇਸ ਇਸ ਤਰ੍ਹਾਂ ਦੇ ਖਾਂਦੇ ਖੁਸ਼ ਹੋ ਕੇ, ਹਾਂ- ਹਾਂ ਬਸ ਥੋੜਾ ਜੇਆ ਤਾਂ ਹਾਂ ਹਾਫ ਬੋਆਇਲ ਹਾਫ ਬੋਆਇਲ ਕਰ ਲਓ, ਫੇਰ ਹਾਂ- ਹਾਂ ਕੱਟ ਕੇ, ਕੱਟ ਕੇ ਕਰਨੇ ਆ ਸਾਬੁਤ
ਵਧੀਆ ਲੱਗਦੇ ਬੱਚਿਆਂ ਨੂੰ ਇਹ ਚੀਜ਼ਾਂ ਪਸੰਦ ਨੇ।
ਆਹ, ਇਸ ਤਰ੍ਹਾਂਹ ਦੀ ਪਸੰਦ ਨਹੀਂ ਤੇ ਫਿਰ ਬਾਹਰ ਦੀਆਂ ਮੰਗਦੇ ਨੇ। ਬਾਹਰ ਚਲੋ ਬਾਹਰ ਲਿਆਓ ਜੀ ਬਾਹਰ ਦਾ ਇਹ ਲਿਆਓ, ਉਹ ਲਿਆਓ।
ਸਪਰਿੰਗ ਰੋਲ, ਮੋਮੋਸ ਇਹ ਚੀਜ਼ ਚਾਹੀਦੀਆਂ ਬੱਚਿਆਂ ਨੂੰ ਹੁਣੇ ਤਾਂ ਇਹ ਠੀਕ ਹੈ ਘਰ ਦੀ ਚੀਜ਼ਾਂ, ਸਾਫ ਸੁਥਰੀਆਂ ਨਾਲੇ
ਸਾਫ ਸੁਥਰਾ
ਹਾਂ ਅੱਛੀਆ ਰਹਿੰਦੇ ਆ ਬਜਾਰ ਦਾ ਤੇਲ ਵਗੈਰਾ ਸਭ ਕੁਛ ਪਤਾ ਨੀ ਕਿੰਨਾ ਪੁਰਾਣਾ ਹੁੰਦਾ।
ਹਾਂ ਉਹ ਤਾਂ ਫੇਰ ਇਵੇਂ ਹੀ ਬਣਾਂਦੇ ਨੇ।
ਭਰਦੇ ਰਹਿੰਦੇ ਆ ਉਸਦੇ ਵਿੱਚ ਵਾਰ- ਵਾਰ, ਵਾਰ- ਵਾਰ
ਹਾਂਜੀ ਹਾਂਜੀ ਹਾਂਜੀ ਹਾਂ ਬਹੁਤ ਔ ਤੇ, ਅੱਜ ਕੱਲ੍ਹ ਵੈਸ ਵੈੇਸੇ ਵੀ ਬਰਸਾਤਾਂ ਦੇ ਦਿਨ ਚੱਲ ਰਹੇ ਨਾ।
ਹਾਂ ਜਲਦੀ ਬਿਮਾਰ ਪੈਂਦੇ ਆ ਕੁਛ ਬੱਚੇ ਵੀ। ਇਨਾਂ ਦਿਨਾ 'ਚ ਅੱਜ ਵੀ ਇੰਨੀ ਜ਼ਿਆਦਾ ਹਿਮਿਡਿਟੀ ਹੋਈ ਹੋਈ ਸੀ, ਪਤਾ ਨੀ ਲੱਗ ਰਿਹਾ ਬਾਰਿਸ਼ਾਂ ਵੀ ਹੋਈਆਂ।
ਬਿਲਕੁਲ ਹਾਂ ਮੈਨੂੰ ਵੀ ਆਪਣਾ ਉਹ ਨਾ ਜਿਵੇਂ ਥੋੜ੍ਹਾ ਸਾਹ ਜਿਹਾ ਨੀ ਆਉਂਦਾ ਨੀ ਇਸ ਇਸ ਤਰ੍ਹਾਂ ਹੋ ਰਿਹਾ ਸੀ ਮੈਨੂੰ ਤੇ ਆਪ ਦਿਨੇ, ਬੜਾ ਅਜੀਬ ਜਿਹਾ ਨਾ
ਕਰ ਆਏਗੀ ਹੁਣ, ਇਸ ਤਰ੍ਹਾਂ ਹੋਣ ਹੁੰਦਾ ਇੱਕਦਮ ਪਸੀਨੇ- ਪਸੀਨੇ ਹੋ
ਹਾਂ ਪਸੀਨਾ- ਪਸੀਨਾ ਮੌਸਮ ਹੀ ਐਸਾ ਨਾ, ਇਹ ਮੌਸਮ ਚੇਂਜ ਹੀ ਹੁੰਦਾ ਐ।
ਹਾਂ ਗੁਜ਼ਾਰਾ ਵੀ ਨਹੀਂ ਸ਼ਾਮੀ, ਰਸੋਈ ਚ ਜਾਣ ਤੋਂ ਬਿਨਾਂ, ਦਿਲ ਵੀ ਨੀ ਕਰਦਾ ਪਰ ਜਾਣਾ ਪੈਂਦਾ ਕਿ ਕਰੀਏ, ਹਾਂ
ਕਿ ਕਰੇ ਬੰਦਾ
ਕਈ ਤਾਂ ਆਪਣਾ ਆਰਾਮ ਦਾ ਬਣਾ ਲੈਂਨੇ ਆਪਣਾ ਹਲਕਾ ਫੁ ਫੁਲਕਾ, ਤੇ ਸਭ ਖਾ ਲੈਂਦੇ ਆ ਪਰ ਸਾਡੇ ਹੈ ਨੀ,
ਇਹ ਠੀਕ ਐ ਅੱਛੀ ਲੱਗਦੀ ਐ ਇਡਲੀ ਸੁਆਦ ਲੱਗਦੀ ਵੱਧੀਆ ਹਲਕਾ ਫੁਲ ਕਾ ਖਾਣਾ ਟੈਮ ਤਾਂ ਥੋੜ੍ਹਾ ਲੱਗਦਾ ਏਨਾਂ ਚੀਜ਼ਾਂ ਨੂੰ। ਪਰ ਕੀ ਕੇਂਦੇ ਨੇ
ਪਰ ਘਾਰ ਦਾ ਚਲੋ ਜਿੰਨਾ ਮਰਜੀ ਬੰਦਾ ਬਣਾ ਲਏ ਜਿੰਨਾ ਮਰਜੀ ਖਾ ਲਓ, ਬਜ਼ਾਰੋਂ ਸਭ ਕੁਛ ਮੇਂਗਾ ਪੈਂਦਾ ਨਾਲੇ
ਮੇਂਗਾ ਵੀ ਪੈਂਦਾ ਫਿਰ ਉਹੀ ਗੱਲ ਆ ਗਈ ਨਾ ਕਿ ਸਾਫ਼ ਸੁਥਰਾ ਵੀ ਉਸ ਹਿਸਾਬ ਨਾਲ ਹੀ ਹੁੰਦਾ।
ਆਹੋ ਓ ਤਾਂ ਹੈ ਈ ਆ।
ਹੂੰ
ਹਕਹਾ, ਹੋਰ ਜਾ ਰਏ ਬੱਚੇ ਸਕੂਲ?
ਹਾਂ ਜਾ ਰਏ ਬਸ ਚੱਲ ਰੇਆ। ਹੁਣ ਤਾਂ ਰੈਗੂਲਰ ਈ ਐ।
ਹਾਂ ਮੇਰਾ ਤਾਂ ਇਸ ਵਾਰ ਦੋ ਜਾਂ ਤਿੰਨ-ਤਿੰਨ ਗੇਆ ਹੁਨਾ ਜੇ ਜਦ ਦੇ ਸਕੂਲ ਖੁੱਲੇ ਆ। ਓਨੂੰ ਛੁੱਟਿਆ ਬੜਿਆ ਹੋ ਗਿਆ ਸੀ ਹਾ ਚਚ
ਬਿਮਾਰ ਹੋਇਆ ਸੀ। ਫਿਰ ਐਨਜ ਹੁੰਦਾ ਬਸ, ਓ ਵੀ ਬਸ ਥੋੜ੍ਹਾ ਧਿਆਨ ਰੱਖੋ।
ਹਾਂ ਓਦੀ ਫੀਸ ਵੀ ਡਿਪੋਜਿਟ ਕਰਵਾਨੀ ਐ।
ਫੀਸ ਹਾਂ ਮੈਂ ਵੀ ਜਾਣਾ ਵਾ।
ਇੱਕ ਮੀਨੇ ਦੀ ਕਰਾਵਾਂਗੇ, ਦੋ ਮੀਨੇ ਦੀ ਹੋਈ-ਹੋਈ ਇਕੱਠੀ।
ਅੱਛਾ- ਅੱਛਾ।
ਹੂੰ--ਫਿਰ ਅਕਾਊਂਟ ਕਿੰਨੇ ਵਜੇ ਤੋਂ ਖੁੱਲਦਾ ਵੈਸੇ ਅਕਾਊਂਟਰ
ਕੈ ਰਈ ਸੀ ਬੇਟੀ ਮੇਰੀ ਕੈ ਰਈ ਬੇਟੀ ਮੇਰੀ ਕੈ ਰਈ ਸੀ ਕੈ ਰਈ ਸਵੇਰੇ ਕਰਵਾ ਰਏ ਹੁੰਦੇ ਨੇ ਜਮਾਂ ਫੀਸ ਮੈਂ ਦੇਖਾਂਗੀ ਕੱਲ ਹਾਂ ਦੇਖ ਦੇਖਾਂਗੀ ਕੱਲ੍ਹ ਅਗਰ ਹੋਏਆ ਤਾਂ ਫਿਰ ਦੇਖ ਲਾਂਗੇ।
ਹਾਂ ਮੈਂ ਵੀ ਜਾਵਾਂ ਜਾਂਓਗੀ ਛੋੜਨ
ਕਿ ਅੱਛਾ, ਹਾਂ ਦੇਖ ਲੇ ਅੰਦਰ ਜਾ ਕੇ
ਹਾਂ ਜਾਂ ਦੂਸਰੇ ਸਾਈਡ ਤੇ ਸ਼ੋੜਨਾ ਹੁੰਦਾ ਨਾ ਏਨਾ ਨੂੰ?
ਹੁਣ ਹਾਂ ਉਹਨਾਂ ਮੈਸੇਜ ਅੱਜ ਆਏਆ ਹੋਏਆ ਨਾ ਕਿ ਓ ਬੈਕ ਸਾਈਡ ਵਾਲਾ ਗੇਟ ਨਾ ਉਸ ਸਾਈਡ ਕਰਨਗੇ, ਕਿਉਂਕਿ ਉਸ ਸਾਈਡ ਨਾ ਰੋਡ- ਰੋਡ ਬਣ ਰੇਆ ਹਾਂਜੀ ਹਾਂਜੀ ਓਧਰੋਂ ਈ, ਕੈ ਦੇਣਾ ਨਾ ਵੀ ਫੀਸ ਵਾਸਤੇ ਜਾਣਾ ਫਿਰ ਤਾਂ ਜਾਣ ਹੀ ਦੇਣਗੇ ਓ
ਹਾਂ- ਹਾਂ- ਹਾਂ ਓ ਤਾਂ ਹੈ ਈ ਆ, ਬੜਾ ਲੰਬਾ ਪੈਜੂ ਉਸ ਸਾਈਡ ਤੋਂ ਹਨਾ?
ਉੱਧਰੋਂ ਲੰਬਾ ਤੇ ਵੈਸੇ ਹਾ ਰਸ਼ ਵੀ ਹੋ ਜਾਂਦਾ ਵੈਸੇ ਨਾ
ਹਾਂ ਓਧਰ ਜਾਣੀ ਕਿ ਸੜਕ ਮੈਂ ਇੱਕ ਦਿਨ ਤਾ ਗਈ ਆ ਉਸ ਦਿਨ ਮੀਂਹ ਦੇ ਵਿੱਚ ਪਤਾ ਨੀ ਲੱਗਾ। ਕਿਸ ਤਰ੍ਹਾਂ ਦੀ ਖੁੱਦੀ ਹੋਈ ਹੈ ਕਿਆ ਪਤਾ ਨ ਲੱਗਿਆ ਸੀ ਉਸ ਦਿਨ ਤਾਂ
ਹਾਂ ਉਸ ਦਿਨ ਪਾਣੀ ਭਰਿਆ ਹੋਣਾ ਨਾ?
ਹਾਂ ਨਾਲੇ ਬੰਦਾ ਇਕਦਮ ਫਟਾਫਟ ਨਿਕਲਦਾ ਪਰ ਇਧਰੋਂ ਦੇਖਦਾ ਨੀ ਹੈਗਾ। ਬਾਰਿਸ਼ ਸੀਗੀ ਬੜੀ? ਹੁ ਏਨਾਂ ਤਾਂ ਪਤਾ ਲੱਗ ਰੇਆ ਸੀ ਕਿ ਸੜਕ ਖੁੱਦੀ ਹੋਈ ਆ ਬੰਦਾ ਪੈਦਲ ਨੀ ਨਿਕਲ ਸਕਦਾ। ਉਧਰੋਂ ਬੰਦ ਰੱਖੇਆ ਹੋਣਾ ਵੈਸੇ ਏਨਾਂ ਨੇ ਗੇਟ?
ਜਿੰਦਾਂ ਨੀ ਓ ਨਾ ਅੱਜ- ਅੱਜ ਹੋਏਆ ਜ਼ਾਦਾ ਬੰਦ ਓ ਇਸ ਕਰਕੇ ਓ ਨਾ ਰੋਡ ਅੱਜ ਓਨਾਂ ਨੇ ਸ਼ੁਰੂ ਕੀਤਾ ਬਣਾਣ ਲਈ। ਓਨਾਂ ਨੇ ਓ ਗਟਕਾ ਜੇਹਾ ਪਾਏਆ ਹੋਏਆ ਤੇ ਰ ਰੇਤਾ ਬਜਰੀ ਵਗੈਰਾ ਥੋੜ੍ਹਾ ਮਤਲਬ ਮਿਕਸ ਕਰਕੇ ਸਾਰਾ ਕੁਛ ਨਾ ਓ ਜੇੜਾ ਕਰਦੇ ਨੇ ਹਾਂ, ਅੱਜ ਓ ਬੰਦ ਕਿਤਾ ਕਿਉਂਕਿ ਕਾਫੀ ਉਥੇ ਨਾ ਗਟਕਾ, ਬਜਰੀ ਦੇ ਢੇਰ ਲੱਗੇ ਨੇ, ਤਾਂ ਕਾਰਕੇ ਰਸਤਾ ਬਾੰਦ ਹੋਏਆ ਉਸ
ਅੱਛਾ-ਅੱਛਾ, ਚਲੋ ਫਿਰ ਜਲਦੀ ਨਿਕ ਕਰਾਂਗੀ, ਤੇ ਜਾਵਾਂਗੀ ਫੇਰ ਕਰਾ ਈ ਆਵਾਂਗੀ ਤੂਆਨ
ਤਾਂ ਕੇਆ ਓਨਾਂ ਨੇ ਬੈਕ ਸਾਈਡ ਵਾਲੀ ਗੇਟ ਤੋਂ ਫੇਰ ਵੀ ਮੈਂ ਵੈਸੇ ਥੋੜਾ ਜੇਆ, ਸਾਈਡ ਤੋ ਆਈ ਤਾ ਸੀ ਹੁਣ ਐ ਨੀ ਪਤਾ ਕਿ ਕਾੱਲ ਹੋਰ ਵੀ ਜਾਦਾ ਬਾੰਦ ਹੋ ਜੇੜਾ ਮਸਾ ਥੋੜਾ-ਬੋਤਾ ਸੀਗਾ ਲੰਗੱਨ ਨੂੰ ਓ ਕੀ ਪਤਾ ਜੇ ਕਾੱਲ ਜਾਦਾ ਬਾੰਦ ਹੋਵੇ ਤੇ ਕੋਈ ਕੈਅ ਵੀ ਨੀ ਸਕਦੇ, ਦੇਖ ਲੇਓ ਏੱਕ ਵਾਰੀ ਹਾਂ ਮੈਂ ਦੇਖਾਂਗੀ ਮੈਂ ਵੀ ਸਵੇਰੇ ਹੋਏ ਤਾ ਠੀਕ ਐ
ਅੱਛਾ-ਅੱਛਾ। ਤੂਸੀ ਮੇਤੋਂ ਪੈਲਾਂ ਈ ਚਲੇ ਜਾਂਦੇ ਓ, ਮੈਂ ਤੂਆਨੂੰ ਫੋਨ ਕਰਾਂਗੀ। ਠੀਕ ਐ, ਬੀ ਦੇ ਰੇ ਆਂ ਕ ਨਹੀਂ ਠੀਕ ਐ, ਮੈਂ ਸਵੇਰੇ ਕਾਰ ਲਾਂਗੀ ਕਿਉਂਕਿ ਮੈਂ ਫਿਰ ਸਕੂਲ ਜਾਣਾ ਹੁੰਦੈ ਅਪਣੇ ਵੀ ਨੀ ਤਾ ਲੇਟ ਹੋ ਜਾਵਾਂਗੀ।
ਕਿੰਨ ਵਜੇ ਜਾਂਦੇ ਓ ਸੂਕੂਲ?
ਮੈਂ ਆੱਠ ਪੱਚੀ ਦੇ ਘਰੋਂ ਨਿਕਲ ਜਾਂਨੀ ਆਂ, ਸਾਡੇ ਆੱਠ ਪੋਂਚ ਜਾਂਨੇ ਆਂ ਅਸੀ ਸਾਡੇ ਆੱਠ ਪੋਂਚਦਾ ਹੁੰਦੈ ਨਾ।
ਅੱਛਾ।
ਹੂੰ।
ਅੱਛਾ।
ਹੂੰ, ਬੱਸ ਏਨੂੰ ਛੋੜ ਕੇ, ਫਟਾਫਟ ਫੇਰ ਆਕੇ ਅਪਲਾਂ ਨਾਸ਼ਤਾ ਵੀ ਕਰਾਂਗੀ, ਫਿਰ ਜਾਨੀ ਆ।
ਅੱਛ-ਅੱਛਾ।
ਹੂੰ।
ਠੀਕ ਹੈ, ਹੂੰ ਜੀ, ਬਾੱਸ ਵਦੀਆ। ਹੈਂ, ਵਦੀਐ, ਹਾਂਜੀ-ਹਾਂ ਜੀ ਠੀਕ, ਚੰਗਾ ਜੀ, ਓਕੇ, ਚੰਗਾ।